ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ ਤੁਸੀਂ ਦੱਸੋ?
ਬਸ ਵਧਿਆ, ਸਾਡਾ ਅੱਜ ਦਾ ਟੋਪਿਕ ਹੈ ਜੀ ਤਉਹਾਰ। ਤੁਸੀਂ ਤਉਹਾਰ ਬਾਰੇ ਕੁੱਝ ਦੱਸੋਗੇ ਤੁਸੀਂ ਤਉਹਾਰ ਕਿੱਦਾਂ ਮਨਾਨੇ ਹੋ ਜੀ?
ਹਾਂਜੀ। ਬਹੁਤ ਸਾਰੇ ਤਿਉਹਾਰ ਨੇ ਪਹਿਲਾ ਤਿਉਹਾਰ ਜਿੱਦਾਂ ਕਿ ਲੋਹੜੀ ਹੈ ਸਭ ਤੋਂ ਪਹਿਲਾਂ ਤਿਉਹਾਰ ਜਨਵਰੀ ਚ ਆਂਦਾ ਹੈ ਜਿਹੜਾ
ਅੱਛਾ ਜੀ, ਕਿੱਦਾਂ ਮਨਾਦੇ ਆ ਜੀ ਤੁਸੀਂ ਲੋਹੜੀ?
ਲੋਹੜੀ ਜਿੱਦਾਂ ਅਸੀਂ ਪੰਜਾਬੀ ਆ ਸਾਡੇ ਤੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਮਨਾਂਦੇ ਆ। ਪਹਿਲਾਂ ਚਾਰ, ਪੰਜ ਦਿਨ ਪਹਿਲਾਂ ਨਿਆਣੇ ਚੱਲੇ ਜਾਂਦੇ ਲੋਕਾਂ ਦੇ ਘਰੇ ਲੋਹੜੀ ਮੰਗਣ। ਉਸਤੋਂ ਬਾਅਦ ਵੀ ਜਿਸ ਦਿਨ ਲੋਹੜੀ ਦਾ ਦਿਨ ਆਂਦਾ ਆ ਅਸੀਂ ਉਸ ਦਿਨ ਲੋਹੜੀ ਮਾਤਾ ਵਾਲਦੇ ਨੇ। ਤੇ ਉਹਦੇ ਵਿੱਚ ਮੂੰਗਫਲੀ, ਰੇੜੀਆਂ ਉਹ ਜਿਹੜੀਆਂ ਸਾਰੀਆਂ ਚੀਜਾ ਉਹਦੇ ਵਿੱਚ ਲੋਹੜੀ ਮਾਤਾ ਨੂੰ ਬਾਲ ਕੇ, ਘਰ ਦੀ ਸੁੱਖ ਸ਼ਾਂਤੀ ਮੰਗ ਕੇ ਫੇਰ ਉਹਦੇ ਵਿੱਚ ਏਦਾਂ ਪਾਈ ਦੀ ਆ। ਫੇਰ ਉਹ ਸਾਰੇ ਜਣੇ ਇਕੱਠ ਤੇ ਬਹਿ ਕੇ ਉਹ ਲੋਹੜੀ ਮਾਤਾ ਨੂੰ ਸੇਕਦੇ ਵੀ ਏ, ਕਿਉਂਕਿ ਉਹ ਸਰਦੀਆਂ ਚ ਆਉਂਦੀ ਐ।
ਅੱਛਾ ਜੀ।
ਲੋਹੜੀ ਸਰਦੀਆਂ ਚ ਆਂਦੀ ਏ ਪਤਾ ਈ ਏ। ਫਿਰ ਸਾਰੇ ਜਣੇ ਬੈਠ ਕੇ ਅੱਗ ਸੇਕਦੇ ਆ ਲੋਹੜੀ ਤੋਂ ਬਾਅਦ ਬਸੰਤ ਆਂਦੀ ਹੈ, ਬਸੰਤ ਦਾ ਤਿਉਹਾਰ ਤਾਂ ਮਨਾਇਆ ਈ ਬਹੁਤ ਵਧੀਆ ਤਰੀਕੇ ਕੇ ਨਾ ਜਾਂਦਾ ਐ ਪਤੰਗਾਂ ਚਾੜੀਆਂ ਜਾਂ
ਹਾਂਜੀ-ਹਾਂਜੀ। ਬਸੰਤ ਦਾ ਤਿਉਹਾਰ ਆਪਾਂ ਵੀ ਬਹੁਤ ਵਦੀਆ ਤਰੀਕੇ ਨਾਲ ਮਨਾੰਦੇ ਆਂ, ਕਿ ਆਪਾਂ ਸਾਰੇ ਭਰਾ ਮਿਲ ਕੇ ਪਤੰਗ ਉਡਾਣੀ, ਸਾਰਾ ਕੁੱਝ ਕਰਨਾ, ਇੱਕ ਦਿਨ ਆਪਾਂ ਪਹਿਲਾਂ ਹੀ ਤਿਆਰੀ-ਤਿਓਰੀ ਕਰ ਲੈਂਦੇ ਹੈਗੇ ਆ ਜੀ, ਬਹੁਤ ਵਦੀਆ ਤਿਉਹਾਰ ਮਨਾੰਦੇ ਆ ਜੀ, ਤੁਸੀਂ ਕਿੱਦਾਂ ਮਨਾੰਦੇ ਜੀ
ਅਸੀਂ ਵੀ ਇਤੀ ਮੰਨਾਨੇ ਹਾਂ ਜਿੱਦਾਂ ਉਹ ਹੂਨ ਹਾਨੂ ਤੇ ਏਨਾ ਆੰਦਾ ਨੀ ਪਤੰਗ ਚਾੜ੍ਹਨੀ ਭਰਾਵਾਂ ਨੂੰ ਆਉਂਦੀ ਉਹ ਚਾੜਦੇ ਹੁੰਦੇ ਅਸੀਂ ਵੇਖਦੇ ਹੁੰਨੇ ਆਂ
ਖਾਈ ਪੀਦਾ ਆ ਮਸਤੀ ਕਰੀ ਦੀ ਆ
ਅੱਛਾ ਜੀ।
ਹਾਂਜੀ।
ਹਾਂਜੀ ਹੋਰ ਤੁਸੀਂ ਕੇਹੜਾ ਤਿਉਹਾਰ ਮਨਾਨੇ ਜਿੱਦਾਂ ਰੱਖੜੀ ਈ ਆ
ਬਸੰਤ ਤੋਂ ਬਾਅਦ ਹੋਲੀ, ਹੋਲੀ ਤਾ ਮੇਰਾ ਫੇਵਰੇਟ ਤਿਉਹਾਰ ਆ
ਹਾਂਜੀ- ਹਾਂਜੀ।
ਕਿਨਾ ਮਨਾਈ ਜਾਂਦੀ ਆ ਰੰਗਾਂ ਦਾ ਖ਼ੁਸ਼ੀਆਂ ਦਾ ਤਿਉਹਾਰ ਹੋਲੀ ਦਾ
ਹੋਲੀ ਆਪਾਂ ਵੀ ਬਹੁਤ ਵਦੀਆ ਤਰੀਕੇ ਨਾਲ ਮਨਾਨੇ ਹਾਂ ਹੈਗੇ ਆ ਜੀ ਇਹ ਕਿ ਆਪਾਂ ਵੀ ਸਾਰੇ ਮਿਲ ਕੇ ਫਰੈਂਡ ਇੱਕ ਦੂਜੇ ਨੂੰ ਰੰਗ ਲਾਨਾ ਸਾਰਾ ਕੁਛ ਕਰਨਾ ਖੁਸ਼ੀਆਂ ਦਾ ਤਿਉਹਾਰ ਸਾਰਾ ਕੁਝ ਵਦੀਆ ਉੱਚ ਤਰੀਕੇ ਨਾਲ ਮਨਾਣੀ
ਹੂਂ, ਸਾਡੇ ਵੀ ਬਹੁਤ ਵਦੀਆ ਮਨਾੰਦੇ ਆ ਹੋਲੀ ਮੈਨੂੰ ਤ ਬਹੁਤ ਪਸੰਦ ਆ ਹੋਲੀ ਮਨਾਣਾ
ਅੱਛਾ ਜੀ। ਤੁਹਾਨੂੰ ਨਵੇਂ ਸਾਲ ਦਾ ਤਿਓਹਾਰ ਕਿੱਦਾਂ ਲੱਗਦਾ ਜੀ
ਨਵੇਂ ਸਾਲ ਦਾ ਤਿਉਹਾਰ ਵੀ ਵਦੀਆ ਲੱਗਦਾ ਆ ਪਰ ਉਹ ਨੀ ਅਹੀ ਇੰਨਾ ਮਨਾਨੀ ਮੈਂ ਪਰ ਵਦੀਆ ਹੁੰਦਾ ਆ ਨਿਊ ਈਅਰ ਮਨਾਣਾ ਵੀ
ਹਾਂਜੀ-ਹਾਂਜੀ ਤੇ ਆ ਜੇੜੇ ਲੋਕੀ ਸਾਰੇ ਮਨਾਉਂਦੇ ਹੈਗੇ ਨੇ ਹੈਪੀ ਨਿਊ ਈਅਰ
ਹਾਂਜੀ।
ਪਾਰਟੀ ਕਰਨੀ ਉਹ ਕੁੱਝ ਕਰਨਾ ਇਹ ਚੀਜ਼ਾਂ ਕਰਨੀਆਂ
ਹਾਂਜੀ -ਹਾਂਜੀ।
ਹੈਨਾ ਜੀ
ਹਾਂਜੀ, ਉਸ ਤੋਂ ਬਾਅਦ ਰੱਖੜੀ ਆੰਦੀ ਆ ਦੀਵਾਲੀ ਆੰਦੀ ਆ, ਰੱਖੜੀ ਵੀ ਬੜੀ ਵਦੀਆ ਤਰੀਕੇ ਨਾਲ ਮਨਾਈ ਜਾਂਦੀ ਏ
ਅੱਛਾ ਜੀ। ਦੱਸੋਗੇ ਕਿ ਤੁਸੀਂ ਕਿੱਦਾਂ ਮਨਾਨੇ ਤੁਸੀਂ ਕਿੱਦਾਂ ਮਨਾਨੇ ਆ ਰੱਖੜੀ
ਹਾਂਜੀ, ਰੱਖੜੀ ਤੇ ਹੁਣ ਮੇਰੇ ਤਾਂ ਪਰਾ ਬਹੁਤ ਨੇ ਆਪਨੇ ਅਹ ਸਾਰੇ ਤਾਐ ਚਾਚਿਆਂ ਦੇ ਸਾਰੇ ਸਾਰੇ ਜਨੇ ਇਕੱਠੇ ਹੁੰਦੇ ਆ ਇੱਕ ਜਗ੍ਹਾ ਫਿਰ ਬੈਠ ਕੇ ਰੱਖੜੀ ਮੰਨਾਨੇ ਆ ਮਿਲਦੇ ਮਤਲਬ ਇੱਕ ਦੂਜੇ ਸ ਨੂੰ ਟਾਈਮ ਦਿੰਨੇ ਆ ਸਾਰੇ ਟਾਈਮ ਕੱਢ ਕੇ ਆਉਂਦੇ ਆ ਜਿਹੜੇ ਦੂਰ ਰਹਿੰਦੇ ਆ ਉਹ ਵੀ ਆੰਦੇ ਆ ਦੂਰੋਂ ਦੂਰੋਂ ਰੱਖੜੀ ਬੰਨੀ ਦੀ ਪਿਆਰ ਬਣਾਈ ਦਾ ਵਦੀਆ ਤਰੀਕੇ ਨਾਲ ਰੱਖੜੀ ਬੰਨ ਕੇ ਬਾਅਦ ਚ ਖਾਈ ਪੀਦਾ ਫਿਰ ਟਾੲਮ ਸਪੈਂਡ ਕਰੀ ਦਾ ਮਜ਼ਾ ਆਉਂਦਾ ਆ, ਤਿਉਹਾਰ ਦਾ ਇੱਕ ਮਤਲਬ ਤੇ ਇਹੀ ਆ ਸਾਰੀ ਫੈਮਲੀ ਇਕੱਠੀ ਹੋ ਜਾਂਦੀ ਐ
ਅੱਛਾ ਜੀ ਹਾਂਜੀ ਹਾਂਜੀ ਕਿ ਤਿਓਹਾਰ ਦਾ ਇਹਹੀ ਹੈ ਕਿ ਸਾਰੀ ਫੈਮਿਲੀ ਖੱਟੀ ਹੋ ਜਾਂਦੀ ਸਾਰੇ ਖੱ ਖੱਠੇ ਹੋ ਜਾਂਦੇ ਜੀ ਹਾਂਜੀ ਹੋਰ ਤੁਸੀਂ ਨਹੀਂ ਤੁਸੀਂ ਵਿਸਾਖੀ ਦਾ ਤਿਓਹਾਰ ਕਿੱਦਾਂ ਮਣਾੰਦੇ ਜੀ
ਵਿਸਾਖੀ ਤਾਂ ਪਤਾ ਈ ਐ ਕਿ ਅਪਨਾ ਉਹ ਹੁੰਦੇ ਆ ਕੀ ਕਹਿੰਦੇ ਵਿਸਾਖੀ ਦੇ ਤਿਉਹਾਰ ਤੇ ਕਣਕਾਂ-ਕੁੁਣਕਾਂ ਵੱਢਦੇ ਆ ਸਾਰੇ ਜਣੇ ਮੇਲੇ ਲੱਗਦੇ ਵੱਡੇ-ਵੱਡੇ ਫੇਰ ਮੇਲਿਆਂ ਚ ਕਿੰਨਾ ਕੁਛ ਹੁੰਦਾ ਖਾਣ-ਪੀਣ ਨੂੰ, ਘੁੰਮਣ ਨੂੰ, ਝੂਟੇ ਕਿੰਨਾ ਮਜ਼ਾ ਆਂਦਾ ਮੇਲਿਆਂ'ਚ। ਬਹੁਤ ਸਾਰਾ ਇੰਜੋਏ ਹੁੰਦਾ, ਮੇਲਿਆਂ'ਚ ਵੀ।
ਹਾਂਜੀ-ਹਾਂਜੀ। ਆਪਾਂ ਵਧੀਆ ਤਰੀਕੇ ਨਾਲ ਸਾਰਾ ਕੁਝ ਮਨਾ, ਮਨਾਨੇ ਹੈਗੇ ਆਂ, ਜੀ ਵਿਸਾਖੀ ਦਾ ਵੀ ਤਿਉਹਾਰ।
ਅਹ ਮ ਵਿਸਾਖੀ ਦਾ ਤਾਂ ਤਿਉਹਾਰ ਮਨਾਇਆ ਹੀ ਤਾਂ ਜਾਂਦਾ ਏ, ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਫਿਰ ਉਸ ਤੋਂ ਬਾਅਦ, ਮਤਲਬ ਕਿ ਬਹੁਤ ਮਜ਼ਾ ਆਂਦਾ ਏ, ਮੇਲੇ'ਚ ਜਾਈਦਾ ਘੁੰਮੀ-ਫਿਰੀ ਦਾ ਦੋਸਤ ਨੂੰ ਜਾਈਦਾ, ਘਰਦਿਆਂ ਨਾਲ ਜਾਈਦਾ ਯਾ।
ਅੱਛਾ ਜੀ, ਦਸ਼ਹਿਰੇ ਦਾ ਤੁਸੀਂ ਕਿੱਦਾਂ ਮਨਾਂਨੇ ਜੀ, ਦਸ਼ਹਿਰਾ?
ਦਸ਼ਹਿਰਾ ਤੇ ਪਤਾ ਈ ਆ, ਦਸ਼ਹਿਰਾ ਤਾਂ ਦੋ ਚੀਜ਼ਾਂ ਲਈ ਮਨਾਇਆ ਜਾਂਦਾ ਯਾ। ਇੱਕ ਤਾਂ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਯਾ, ਤੇ ਇੱਕ ਫਿਰ ਮਨਾਇਆ ਜਾਂਦਾ ਏ, ਕਿ ਉਹ ਰਾਮ ਜੀ ਅਯੋਧਿਆ ਤੋਂ ਵਾਪਿਸ ਆਏ ਸੀ। ਦਸ਼ਹਿਰਾ ਇੱਕ ਤਾਂ ਮਨਾਇਆ ਜਾਂਦਾ ਯਾ। ਰਾਵਣ ਨੂੰ ਮਤਲਬ ਸਾਰੇ ਲੋਕੀ ਰਾਵਣ ਬਣਾਂਦੇ ਆ, ਪਰ ਉਹਦੇ'ਚ ਪਟਾਕੇ ਲਾਂਦੇ ਆ। ਕਿੰਨਾ ਕੁਛ ਕਰਦੇ ਆ, ਜੋ ਕਿ ਕਰਨਾ ਨਹੀਂ ਚਾਹੀਦਾ ਪਰ ਫਿਰ ਵੀ ਲੋਕੀ ਕਰ ਆ ਤੇ ਫਿਰ ਵਧੀਆ ਲੱਗਦਾ ਫੈਸਟੀਵਲ ਉਹ ਵਾਲਾ ਵੀ, ਉਹ'ਚ ਵੀ ਬਹੁਤ ਵੱਡੇ-ਵੱਡੇ ਮੇਲੇ ਲੱਗ ਲੱਗਦੇ ਆ, ਬੜਾ
ਅੱਛਾ ਜੀ, ਤੇ ਵਧੀਆ ਤਰੀਕੇ ਨਾਲ ਆਪਾਂ ਸਾਰਾ ਕੁਝ ਮਨਾਈਏ।
ਹਾਂਜੀ।
ਅੱਛਾ ਜੀ, ਹੁਣ ਏਦਾਂ ਏ ਕਿ ਦੀਵਾਲੀ ਵੀ ਆ ਦੇਖੋ ਦੀਵਾਲੀ ਦਾ ਤਿਉਹਾਰ ਵੀ ਏਦਾਂ ਬਹੁਤ ਵਧੀਆ ਹੈਗਾ, ਜਿੱਦਾਂ ਸਾਰੇ ਆਪ ਮਿਲਕੇ ਕੱਠੇ ਹੋਕੇ ਮਿਠਾਈ ਦਿੰਨੇ ਆ, ਸਾਰਾ ਕੁੱਛ ਕਰ ਤੇ ਆਂ, ਵਧੀਆ ਤਰੀਕੇ ਨਾਲ ਮਨਾਂਉਣੇ ਹੈਗੇ ਆ ਜੇ ਗੁਰਦੁਆਰੇ ਜਾਂਨੇੇ, ਮੱਥਾ ਟੇਕਣਾ ਸਾਰਾ ਕੁੱਝ ਕਰਨਾ ਮੋ ਬੱਤੀਆਂ ਜਗਾਣੀਆ, ਲਾਈਟਾਂ ਜਗਾਣੀਆਂ।
ਦੀਵਾਲੀ ਦਾ ਤਿਉਹਾਰ ਈ ਬਹੁਤ ਵਧੀਆ, ਦੀਵੇ ਜਗਾਣੇ ਰਾਜੋ ਸ਼ਾਮ ਪੈਣੀ ਮੋਮਬੱਤੀਆਂ ਜਗਾਣੀਆਂ ਗੁਰਦੁਆਰੇ ਦੀਵੇ ਜਗਾਕੇ ਆਣੇ, ਮੋਮਬੱਤੀਆਂ ਜਗਾਕੇ ਆਣੀਆਂ। ਪਟਾਕੇ ਚਲਾਣੇ, ਮਿਠਾਈਆਂ ਖਾਣੀਆਂ ਵਧੀਆ-ਵਧੀਆ ਫਿਰ ਉਸ ਤੋਂ ਬਾਅਦ ਪਾਠ ਕਰਨਾ, ਪੂਜਾ ਕਰਨੀ। ਦੀਵਾਲੀ ਦਾ ਤਿਉਹਾਰ ਤੇ ਵਿਆਹ ਵਰਗਾ ਹੁੰਦਾ, ਕਿਉਂਕਿ ਮੰਮੀਆਂ ਹੋ ਜਾਂਦੀਆਂ ਸ਼ੁਰੂ। ਇਕ ਮਹੀਨਾ ਪਹਿਲਾਂ ਸਫਾਈਆਂ ਕਰਾਣ
ਹਾਂਜੀ-ਹਾਂਜੀ, ਕਿ ਤਿਆਰੀ ਕਰਲੋ ਜੀ, ਦੀਵਾਲੀ ਆ ਰਹੀ ਐ, ਇਹ ਆ ਉਹ ਐ। ਤੁਸੀਂ ਪੜਾਕੇ-ਪੁੜਾਕੇ ਚਲਾਂਦੇ ਓ ਜੀ?
ਨਹੀਂ ਮੈਂ ਤੇ ਨਹੀਂ ਚਲਾਂਦੀ, ਮੈਂ ਤੇ ਸਿਰਫ਼ ਮੈਨੂੰ ਤਾਂ ਬਸ ਫੁੱਲਝੜੀ ਚਲਾਣੀ ਪਸੰਦ ਆ। ਮੈਂ ਤਾਂ ਬਸ ਉਹੀ ਫੁੱਲ ਜੜੀ ਮਾੜੀ-ਮੋਟੀ ਚਲਾ ਲੈਂਨੀ ਹੁੰਨੀ, ਬਾਕੀ ਮੈਨੂੰ ਪਟਾਕੇ ਚਲਾਣੇ ਨੀ ਪਸੰਦ।
ਕਦੋਂ ਦੇ ਚਲਾਂਦੇ-ਚੁਲਾਂਦੇ ਨਹੀਂ ਹੈਗੇ, ਆਪਾਂ ਵੀ ਇਹ ਆ ਕਿ ਚੱਲ ਚਲਾਣੇ-ਚਲਾਉਣੇ ਨੀ ਹੈਗੇ, ਏਦਾਂ ਕਿ ਸਾਰੇ ਕੱਠੇ ਮਿਲਕੇ ਖਾ-ਪੀ ਲੈ, ਲੈਣਾ ਬਸ ਏ ਆ। ਰੋਟੀ-ਰੁਟੀ ਖਾ ਲਣੀ, ਨਾ ਨਾਲ ਖੱਟੇ ਬਹਿਕੇ ਸਾਰਿਆਂ ਨੇ।
ਘ ਜਿੱਦਾਂ ਹਾਡੇ ਕੋ ਜੋ ਵੀ ਆ, ਹਾਡਾ ਪੈਟ ਵੀ ਆ, ਉਹ ਵੀ ਬਹੁਤ ਡਰਦਾ ਯਾ। ਫੇਰ ਹਾਡਾ ਭਰਾ ਦਾਦਾ ਚਲਾਂਦਾ ਪਰ ਅਹੀ ਤਾਂ ਅਵੌਇਡ ਈ ਕਰਦੇ ਆਂ, ਮਾੜੀ-ਮ੍ਹੋਟੀ ਫੁੱਲ ਜੜੀ ਚਲਾ-ਚਲੂ ਲੈਂਨੇ ਆ
ਹਾਂ, ਮੈਂ ਤੇ ਭਰਾ ਨੂੰ ਵੀ ਸਮਝਾਇਆ ਕਰੋ ਪੜਾਕੇ ਨਾ ਚਲਾਇਆ ਕਰੇ।
ਮੰਨਦਾ ਨੀ ਨਾ, ਕੀ ਕਰੀਏ?
ਆਹ, ਮਨਾਓ ਜਿੱਦਾਂ ਵੀ ਕਰਕੇ।
ਹਾਂਜੀ, ਕੋਈ ਨੀ ਮਨਾਵਾਂਗੇ। ਦਵਾਲੀ ਤੋਂ ਬਾਦ, ਦੀਵਾਲੀ ਤੋ ਬਾਦ ਵੀ ਤੇ ਦੀਵਾਲੀ ਤੋਂ ਬਾਅਦ ਵੀ ਤਾਂ ਮਤਲਬ, ਦੀਵਾਲੀ ਤੋਂ ਬਾਅਦ ਤਾਂ ਬਸ ਇੰਨੇ ਬਚਦੇ ਨੀ ਤਿਉਹਾਰ ਥੋੜੇ ਬਹੁਤੇ, ਦੀਵਾਲੀ ਤੋਂ ਪਹਿਲਾਂ ਇੱਕ ਤਿਉਹਾਰ ਆਉਂਦਾ ਹੁਣਾ ਆ। ਨੀ ਵਾਲਾ ਸੋਨ ਮੀਨੇ ਚ ਧੀਆਂ ਦਾ ਤਿਉਹਾਰ, ਜਿਹਦੇ, ਚ ਕੁੜੀਆਂ ਜਾਂਦੀਆਂ। ਉਹ ਮਨਾਂਦੇ ਆ। ਮੈਂ ਮਹਿੰਦੀ ਲਾਂਦੇ ਆ, ਚੂੜੀਆਂ ਪਾਉਂਦੇ ਆ, ਲਾਲ -ਹਰੇ ਹਰੇ ਰੰਗ ਦੀਆਂ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ। ਉਹ ਵੀ ਤਿਉਹਾਰ ਬਹੁਤ ਵਧੀਆ ਲੱਗਦਾ ਆ। ਪੀਂਘਾ ਪਾਦੇ ਆ। ਕੁੜੀਆਂ ਆਪਣੇ ਪੇਕੇ ਘਰੇ ਜਾਂਦੀਆਂ। ਜਿਹੜੀਆਂ ਵਿਆਹੀਆਂ ਹੁੰਦੀਆਂ। ਉੱਥੇ ਟਮ ਟਾਈਮ ਮਤਲਬ ਕੱਢ ਗ ਕੁੱਢ ਆਂਦੀਆਂ ਤੇ ਉਸ ਤੋਂ ਬਾਅਦ ਗਿੱਧਾ ਵਗੈਰਾ ਪਾਉਂਦੇ ਆ। ਜਦੋਂ ਸਾਰੇ ਜਣੇ ਇਕੱਠੇ ਹੋ ਜਾਂਦੇ ਕਿੰਨਾ ਮਜ਼ਾ ਕਰਦੇ ਆ। ਸਾਰੇ ਜਾਣ ਫ ਉਸ ਤੋਂ ਬਾਅਦ ਵਿੱਚ
ਵਧੀਆ।
ਹੂੰ ਮਤਲਬ ੳ ਕੁੜੀਆਂ ਦਾ ਤਿਉਹਾਰ ਹੁੰਦਾ। ਕੁੜੀਆਂ-ਕੁੜੀਆਂ ਇਕੱਠੀਆਂ ਹੁੰਦੀਆਂ ਆ। ਗਾਣੇ ਗਾਂਦੀਆਂ, ਗਿੱਧਾ ਪਾਉਂਦੀਆਂ। ਫਿਰ ਉਸ ਤੋਂ ਬਾਦ ਇੰਜੋਏ ਕਰਦੀਆਂ ਆਪਨਾ
ਹਾਂਜੀ-ਹਾਂਜੀ, ਇੰਜੋਏ ਕਰਨਾ ਦਾ ਹੈਗਾ ਈ ਹੈ। ਕਿ ਸਾਰਿਆਂ ਨੇ ਇੰਜੋਏ
ਚ ਹੋਣਾ ਚਾਹੀਦਾ ਇੰਜੋਏ, ਅੱਜ ਕੱਲ ਟੈਸ਼ਨਾਂ ਬਹੁਤ ਹੈ। ਇੰਜੋਏ ਜਦੋਂ ਟੈਮ ਮਿਲੇ ਉਦੋਂ ਕਰਨਾ ਚਾਹੀਦਾ।
ਹਾਂਜੀ-ਹਾਂਜੀ, ਤੁਸੀਂ ਦੱਸੋਗੇ। ਤੁਸੀਂ ਆਪਣੇ ਸਕੂਲੇ ਕਿਹੜਾ-ਕਿਹੜਾ ਤਿਉਹਾਰ ਮਨਾਉਂਦੇ ਹੀ।
ਸਾਡੇ ਸਕੂਲੇ ਸਾਰੇ ਤਿਉਹਾਰ ਮਨਾਏ ਜਾਂਦੇ ਆ ਲੋਹੜੀ ਵੀ ਮਨਾਈ ਜਾਂਦੀ ਆ। ਲੋਹੜੀ ਇੱਕ ਦਿਨ ਲੋਹੜੀ ਸਾਡੇ ਇੱਕ ਦਿਨ ਪਹਿਲਾਂ ਮਨਾਉਂਦੇ ਹੁੰਦੇ ਸੀ। ਕਿਉਂਕਿ ਲੋਹੜੀ ਵਾਲੇ ਦਿਨ ਤੇ ਸਾਨੂੰ ਛੁੱਟੀ ਹੁੰਦੀ ਸੀ। ਲੋਹੜੀ ਅਸੀਂ ਮਤਲਬ ਕਿ ਸਾਰੇ ਸਕੂਲ ਦੇ ਬੱਚਿਆਂ ਨੇ ਇਕੱਠੇ ਹੋਏ ਨਾ। ਲੋਹੜੀ ਮਾਤਾ ਵਾਲ ਲੈਨੀ ਫੇਰ ਜਿੱਦਾਂ ਹੀ ਘਰੇ, ਅਸੀਂ ਕਰਦੇ ਹੁੰਦੇ ਸੀ। ਲੋਹੜੀ ਚ, ਪਾਉਣਾ ਸਾਰਾ ਸਮਾਨ ਉਹ ਪਾਂਦੇ ਆ। ਤੇ ਉਸ ਤੋਂ ਬਾਅਦ ਸਕੂਲ ਦਾ ਵਧੀਆ ਮੰਗਦੇ, ਕਿ ਸਾਰੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਣ। ਤੇ ਵਧੀਆ ਹੋਵੇ, ਸਕੂਲ ਵਧੀਆ ਮਤਲਬ ਅੱਗੇ ਤੱਕ ਜਾਵੇ। ਸਾਰਾ ਕੁਛ
ਅੱਛਾ ਜੀ
ਤੇ ਫਿਰ ਸਾਰੇ ਜਣੇ ਵਹਿੰਦੇ ਆ। ਟਾਈਮ ਸਪੈਂਡ ਕਰਦੇ ਆ। ਸਾਰੇ ਸਕੂਲ ਦੇ ਬੇ ਬੈਠ ਕੇ, ਉਸ ਤੋਂ ਬਾਅਦ ਲੋਹੜੀ ਤੋਂ ਬਾਅਦ ਸਾਡੇ ਬਸੰਤ ਵੀ ਮਨਾਂਦੇ ਆ। ਜਹੜੇ ਬੱਚੇ ਮਤਲਬ ਵਿਲਿੰਗ ਹੁੰ ਜਹ ਦੇ ਘਰ ਭੇਜਦੇ। ਉਹ ਸਕੂਲੇ ਜਾਂਦੇ ਆ। ਮਤਲਬ ਇੱਕ-ਇੱਕ ਦਿਨ ਪਹਿਲਾਂ ਹੀ ਕਰਦੇ। ਕਿਉਂਕਿ ਤਿਉਹਾਰ ਵਾਲੇ ਦਿਨ ਤੋਂ ਛੁੱਟੀ ਹੁੰਦੀ ਆ। ਇੱਕ -ਇੱਕ ਪਹਿਲਾਂ ਹੀ ਮਨਾਉਂਦੇ ਆ। ਸਾਰਾ ਕੁੱਛ, ਪਤੰਗ ਚਾੜਦੇ ਆ। ਹੋਲੀ ਮਨਾਉਂਦੇ ਤੇ ਆ ਉਸ ਤੋਂ ਬਾਅਦ ਵਿੱਚ ਸਾਰਾ ਕੁਛ ਮਨਾਇਆ ਜਾਂਦਾ। ਸਾਡੇ ਸਕੂਲੇ
ਅੱਛਾ ਜੀ, ਹੁਣ ਸਾਡੇ ਵੀ ਇੱਦਾਂ ਹੈ। ਕਿ ਆਪਾਂ ਵੀ ਲੋਹੜੀ ਜਦੋਂ ਮਨਾਉਦੇ ਹਾਂ। ਆਪਾਂ ਵੀ ਬੋਤ ਵਧੀਆ ਤਰੀਕੇ ਕਿਆਂ ਦਾ ਮਨਾਉਂਦੇ ਹੈਗੇ। ਐਤਕੀ ਸਾਡੇ ਆ ਆਦਿ ਦੀ ਲੋ ਲੋਹੜੀ ਸੀਗੀ। ਆਪਾਂ ਉਹ ਬੜੇ ਢੰਗ ਨਾਲ ਮਨਾਈ। ਬਹੁਤ ਵਧੀਆ ਬਣਾਈ ਭੂਆ ਹੁਣਾ ਨੂੰ ਬੁਲਾਇਆ ਤੇ ਉਹਦੀ ਪਹਿਲੀ ਲੋਹੜੀ ਆ। ਤਾਈ ਜ ਇੱਥੇ ਸੀਗੇ ਵੀ ਆਪਾਂ ਹ ਦੀ ਲੋਹੜੀ ਮਨਾਈ
ਅੱਛਾ
ਹਾਂਜੀ ਆਪਾਂ ਵੀ ਭੰਗੜੇ-ਭੰਗੜੇ ਕੀਤੇ। ਬੜਾ ਮਜਾ ਕੀਤਾ। ਆਪਾਂ ਵੀ ਇੰਜੋਏ ਬੜਾ ਕੀਤਾ।
ਤਿਉਹਾਰ ਤੇ ਕਿੱਦਾਂ ਹੀ ਹੋ ਗਏ। ਜਿੱਦਾਂ ਵਿਆਹ ਰੱਖਿਆ ਹੁੰਦਾ। ਕਿਸੇ ਨੇ ਕਰੇ ਸਾਰਾ ਇੰਜੋਏਮੈਂਟ ਹੁੰਦਾ। ਖਾਣ- ਪੀਣ ਹੁੰਦਾ। ਸਾਰੇ ਇਕੱਠੇ ਹੁੰਦੇ ਆ
ਅੱਛਾ ਜੀ, ਤੁਸੀਂ ਹੋਰ ਦੱਸੋ ਨਾ। ਤੁਸੀਂ ਹੋਰ ਕਿਹੜੇ -ਕਿਹੜੇ ਤੁਹਾਡੇ ਸਕੂਲੇ ਮਨਾਏ ਜਾਂਦੇ। ਤਿਉਹਾਰ
ਸਾਡੇ ਸਕੂਲੇ ਤਾਂ ਤੀਆਂ ਦਾ ਤਿਉਹਾਰ ਬਹੁਤ ਮਨਾਇਆ ਜਾਂਦਾ ਸੀਗਾ। ਮਤਲੱਬ ਕਿ ਉਹ ਮਤਲੱਬ ਸਪੈਸ਼ਲ ਹੁੰਦਾ ਸੀ। ਇਕੱਲੀ ਕੁੜੀਆਂ ਦਾ, ਵੈਸੇ ਤਾਂ ਸਾਡਾ ਕੁੜੀਆਂ ਮੁੰਡਿਆਂ ਦਾ ਸਕੂਲ ਆ ਪਰ ਜਿਹੜਾ ਤੀਆਂ ਦਾ ਤਿਉਹਾਰ ਸੀ। ਉਹੱਦੇ ਚੱ ਕਲੀਆਂ ਕੁੜੀਆਂ ਦਾ ਇੰਨਾ ਇੰਜੋਏ ਕਰਾਉਂਦੇ ਨਾ ਕੁੜੀਆਂ ਨੂੰ। ਸੱਚੀ, ਬਹੁਤ ਵਧੀਆ। ਮਤਲੱਬ ਕੀ ਇੱਕ
ਕਿੱਦਾਂ-ਕਿੱਦਾਂ, ਕਿੱਦਾਂ ਇੰਜੋਏ ਕਰਾਂਂਦੇ।
ਅਸੀਂ ਜਿੱਦਾਂ ਹੁਣ ਮਤਲੱਬ ਕੀ ਜਿੱਦਾਂ ਹੁਣ ਕੁੜੀਆਂ ਨੇ ਤਾਨੂੰ ਪਤਾ ਈ ਐ, ਡਾਂਸ ਵਗੈਰਾ ਕਰਨਾ ਕਿੰਨਾ ਪਸੰਦ ਐ। ਡਾਂਸ ਕਰਦੀਆਂ ਜੋ ਓਦਣ ਓਨਾਂ ਦਾ ਦਿਲ ਹੁੰਦਾ, ਸੋਣੇ-ਸੋਣੇ ਕੱਪੜੇ ਪਾ ਕੇ ਸਕੂਲੇ ਜਾਂਦੀਆਂ। ਸੂਟ ਪਾ ਕੇ ਜਾਂਦੀਆਂ, ਸੋਣੇ ਸੋਣੇ। ਪੂਰੀਆਂ ਪੰਜਾਬਣ ਬਣ ਕੇ ਜਾਂਦੀਆਂ ਆਂ। ਤੀਆਂ ਦਾ ਤਿਉਹਾਰ ਵੀ ਮਤਲੱਬ ਪੰਜਾਬਣਾਂ ਦਾ ਈ ਐ ਕਿ ਮਤਲੱਬ ਕੁੜੀਆਂ ਸੋਣੀਆਂ ਸਜਦੀਆਂ ਸਵਰਦੀਆਂ ਪੂਰੀਆਂ। ਇਕ ਦਮ ਪੰਜਾਬਣਾ ਬਣ ਕੇ ਜਾਂਦੀਆਂ ਆ, ਮਨਾਂਦੀਆਂ ਆਂ, ਵਧੀਆ ਤਰੀਕੇ ਨਾਲ। ਇੱਕ ਖਾਂਦੀ ਪੀਂਦੀਆਂ ਆ ਉਸ ਤੋਂ ਬਾਅਦ ਪਰਾਂਂਦੇ ਪਾਂਦੀਆਂ, ਚੂੜੀ ਚੂੜੀਆਂ ਲਾਚੇ ਸ ਸੂਟ, ਫੁਲਕਾਰੀ, ਟਿੱਕੇ ਫਿਰ ਉਸ ਤੋਂ ਬਾਅਦ ਮਤਲੱਬ ਪੂਰਾ ਪੰਜਾਬੀ ਲੁੱਕ ਬੁੱਕ ਲੈਂਦੀਆਂ ਜਿੱਦਾ ਪੈਲਾਂ ਦੇ ਜ਼ਮਾਨੇ ਚ ਹੁੰਦਾ ਸੀ, ਫੁਲਕਾਰੀਆਂ ਸਾਰਾ ਕੁੱਛ। ਫਿ
ਹਾਂਜੀ, ਪੰਜਾਬੀ ਲੁੱਕ ਗਾਣਾ ਚਾਈਦਾ ਜੀ, ਐ ਤਾਂ ਗੱਲ ਹੈਗੀ ਆ ਜੀ, ਹੋਰ ਤਾਡੇ ਕੇੜਾ ਮਨਾਂਦੇ ਆ ਜੀ ਸਕੂਲੇ ਤਿਉਆਰ।
ਸਾਡੇ ਸਕੂਲੇ ਤੇ ਮਤਲੱਬ ਆਲਮੋਸਟ ਸਾਰੇ ਤਿਉਹਾਰ ਮਨਾਂਦੇ ਆ। ਤੇ ਜਿੱਦਾਂ ਹੁਣ, ਦਵਾਲੀ ਕੀ ਮਨਾਂਦੇ ਦੀਵਾਲੀ ਆਪਣੀ-ਆਪਣੀ ਕਲਾਸ ਸਾਰੇ ਬੱਚੇ ਮਤਲੱਬ ਜਿੱਦਾਂ ਹੁਣ ਇੱਕ ਕਲਾਸ ਚ ਕਿੰਨੇ ਬੱਚੇ ਹੁੰਦੇ ਓ ਸਾਰੀ ਸਫ਼ਾਈ ਕਰਦੇ ਆ।
ਅੱਛਾ ਜੀ, ਸਫਾਈ ਵੀ ਕਰਦੇ ਤੁਸੀਂ ਸਾਰੇ।
ਚ ਹਾਂ, ਪੂਰੀ ਸਫ਼ਾਈ ਕਰਕੇ ਡੈਕੋਰੇਸ਼ਨ ਕਰਦੇ ਆ। ਕਲਾਸ
ਹਾਂਜੀ ਆਪਾਂ ਦਾ ਵੀ ਇਦਾਂ ਹੁੰਦਾ ਹੀ। ਆਪਾਂ ਨਾਂ ਡੈਕ ਡੈਕੋਰੇਸ਼ਨ ਸਾਰਾ ਕੁੱਛ ਕਰਨਾ, ਖਾਣਾ-ਪੀਣਾ ਜਦੋਂ ਆਪਾਂ ਸਭ ਆਪਣੇ ਸਕੂਲੇ ਮਨਾਉਂਦੇ ਸੀ, ਸਾਰੇ ਦੀਵਾਲੀ।
ਹਾਂਜੀ, ਤਿਉਹਾਰ ਤੇ ਵਧੀਆ ਈ ਹੁੰਦੇ, ਤਿਉਹਾਰ ਮਨਾਉਣੇ ਚਾਈਦੇ ਆ, ਸਾਰੇ ਤਿਉਹਾਰ ਵਧੀਆ।
ਮਨਾਂਣੇ ਚਾਈਦੇ ਆ ਜੀ, ਚਲੋ ਜੀ ਓਕੇ ਜੀ, ਸਤਿ ਸ੍ਰੀ ਅਕਾਲ।
ਓਕੇ, ਸਤਿ ਸ਼੍ਰੀ ਅ।